ਹੋਰ ਮੈਨੂੰ ਤੁਸੀਂ ਆਪ ਪ ਰੋਜ਼ ਦੀ ਜ਼ਿੰਦਗੀ ਬਾਰੇ ਆਪਣੀ ਫੈਮਿਲੀ ਬਾਰੇ ਕੁਛ ਦੱਸੋ?
ਮੇਰੀ ਜ਼ਿੰਦਗੀ ਕਾਫ਼ੀ ਹੀ ਆਮ ਹੈ, ਮੈਂ ਆਪਣੀ ਜ਼ਿੰਦਗੀ ਦੀ ਦਿਨਚਰਿਆ ਦੇ ਵਿੱਚ ਕਾਫ਼ੀ ਕੁਛ ਕਰਦਾ ਹਾਂ।। ਜਿਹਦੀ ਸਟਾਰਟ ਹੁੰਦੀ ਹੈ ਉੱਠਣ ਨਾਲ ਮੈਂ ਸਭ ਤੋਂ ਪਹਿਲਾਂ ਉੱਠਦਾ। ਵਾਂ ਉੱਠਦੇ ਸਾਰ ਹੀ ਪਹਿਲਾਂ ਮੈਂ ਕੋਲੇਜ ਜਾਂਦਾ ਵਾਂ, ਕੋਲੇਜ ਦੇ ਵਿੱਚ ਮੈਂ ਕਾਫੀ ਕਲਾਸ ਲਗਾਉਦਾ ਵਾਂ ਮੈਂ ਇੱਕ ਕਾਫ਼ੀ ਹੀ ਮੁਸ਼ਕਿਲ ਭਰੀ ਡਿਗਰੀ ਕਰਦਾ ਪਿਆ ਹਾਂ ਜੋ ਕਿ ਸਾਰੇ ਨਹੀਂ ਕਰ ਪਾਉਂਦੇ ਉਸ ਡਿਗਰੀ ਦੇ ਲਈ ਮੈਂ ਰੋਜ਼ ਕਲਾਸਾਂ ਲਗਾਉਦਾ ਵਾਂ ਤੇ ਰੋਜ਼ ਪੜ੍ਹਾਈ ਕਰਦਾ ਵਾਂ ਉਸ ਤੋਂ ਬਾਅਦ ਘਰ ਆ ਕੇ ਮੈਂ ਸ਼ਾਮ ਨੂੰ ਜਿੰਮ ਜਾਂਦਾ ਵਾਂ ਜਿੰਮ ਜਾਣ ਨਾਲ ਮੇਰਾ ਸਰੀਰ ਸਹੀ ਰਹਿੰਦਾ ਹੈ ਤੇ ਮੇਰਾ ਮਨ ਤੰਦਰੁਸਤ ਤੇ ਚੁਸਤ ਰਹਿੰਦਾ ਹੈ ਜੋ ਕਿ ਮੈਨੂੰ ਕਾਫ਼ੀ ਮਦਦ ਦਿੰਦਾ ਹੈ ਤੁਸੀਂ ਆਪਣੀ ਦਿਨ ਚੜੀਆ ਦੇ ਵਿੱਚ ਕੀ ਕਰਦੇ ਹੋ
ਜੇ ਮੈਂ ਆਪਣੀ ਗੱਲ ਕਰਾਂ ਰੋਜ਼ ਮਤਲਬ ਮੈਂ ਹਾਂ ਇੱਕ ਮੈਡੀਕਲ ਸਟੂਡੈਂਟ ਹੈਗੀ ਆ ਜੋ ਜਿਹਦੇ ਕਰਕੇ ਮੈਂ ਕਾਫ਼ੀ ਆਪਣੀ ਰੋਜ਼ਾਨਾ ਵਿੱਚ ਬਿਜੀ ਰਹਿੰਦੀ ਹਾਂ ਤੇ ਬਹੁਤ ਮੁਸ਼ਕਿਲ ਪਰਰੇ ਦਿਨ ਬੀਤਦੇ ਨੇ ਤੇ ਮੈਂ ਸਵੇਰੇ ਜਲਦੀ ਅਤੇ ਉੱਠਦੀ ਹਾਂ ਆਪ ਦੀ ਸ਼ੁਰੂਆਤ ਕਰਦੀ ਹਾਂ ਤੇ ਕੋਲੇਜ ਜਾਂਦੀ ਹਾਂ ਤੇ ਫੇਿਰ ਮੇਰੇ ਕਾਫੀ ਕਲਾਸਾਂ ਲੱਗਦੀਆਂ ਨੇ ਕਲਾਸਾਂ ਵਿੱਚ ਪ੍ਰੈਕਟੀਕਲ ਕਲਾਸਾਂ ਵੀ ਕਾਫੀ ਲੱਗਦੀਆਂ ਨੇ ਤੇ ਸਾਡੀ ਪਚਿੰਗ ਹੁੰਦੀ ਹੈ ਫੇਰ ਸਾਡੀ ਪ੍ਰਜੈਂਟੇਸ਼ਨ ਵਗੈਰਾ ਹੁੰਦੀ ਕਿ ਵਗੈਰਾ ਤੇ ਇਗਜ਼ਾਮ ਦੀ ਪ੍ਰੈਪਰੇਸ਼ਨ ਤਾਂ ਸਾਨੂੰ ਸ਼ੁਰੂ ਤੋਂ ਹੀ ਕਰਨੀ ਪੈਂਦੀ ਹੈ ਕਿਉਂਕਿ ਅਸੀਂ ਮੈਡੀਕਲ ਸਟੂਡੈਂਟ ਹਾਂ ਤੇ ਸਾਡੇ ਤੋਂ ਬਾਅਦ ਚੋਂ ਤਾਂ ਕੁਛ ਹੋ ਨਹੀਂ ਪਾਉਂਦਾ ਫਿਰ ਸਾਨੂੰ ਰੋਜ਼ ਕੁਛ ਨਾ ਕੁਛ ਪੜ੍ਹਨਾ ਪੈਂਦਾ ਜਿਹਦੇ ਕਰਕੇ ਪਾਸ ਹੋ ਗਈ ਪੇਪਰਾਂ ਵਿੱਚ ਫੇਰ ਐਵੇਂ ਪੂਰਾ ਦਿਨ ਨਿਕਲ ਜਾਂਦਾ ਪੜ੍ਹਦੇ ਪੜ੍ਹਦੇ ਤੇ ਐਵੇਂ ਲੱਗਦਾ ਜਿਵੇਂ ਚੌਵੀਸ ਘੰਟੇ ਵੀ ਘੱਟ ਪੈ ਰਹੇ ਨੇ ਪਰਦੇ ਪਰਦੇ ਤੇ ਤੇ ਅ ਮੈਂ ਸਵੇਰੇ ਉੱਠ ਦੀ ਹ ਪਹਿਲੇ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਥੋੜ੍ਹੇ ਪੜ੍ਹਦੀਆਂ ਫੇਿਰ ਤਿਆਰ ਹੁੰਦੀਆਂ ਕੋਲੇਜ ਲਈ ਕੋਲੇਜ ਜਾਂਦੀਆਂ ਫੇਿਰ ਉਸ ਤੋਂੋਂ ਬਾਅਦ ਅਹ ਉੱਥੇ ਕੋਲੇਜ ਆ ਕੇ ਸਾਡੀ ਛੇ ਸੱਤ ਘੰਟਿਆਂ ਦੀ ਤਾਂ ਕਲਾਸਾਂ ਹੀ ਲੱਗਦੀ ਬਸ ਮੈਡੀਕਲ ਵਿੱਚ ਇਹੀ ਹੁੰਦਾ ਹੈ ਫੇਿਰ ਕੋਚਿੰਗ ਵਗੈਰਾ ਚਲੇ ਜਾਂਦੀ ਹਾਂ ਓਥੋਂ ਪੜ ਆਨੀ ਆ। ਮੈਡੀਕਲ ਫੀਲਡ ਜਿਹੜੀ ਹੈਗੀ ਉਹ ਬੁਕਸ ਦੇ ਉੱਤੇ ਡਿਪੈਨਡਟ ਹੋ ਕੇ ਨੀ ਸਾਨੂੰ ਪ੍ਰੈਕਟੀਕਲ ਨੋਲੇਜ ਵੀ ਲੈਣੀ ਪੈਂਦੀ ਹੈ ਸਾਨੂੰ ਨੇ ਮਰੀਜ਼ਾਂ ਦੇ ਨਾਲ ਅ ਗੱਲਬਾਤ ਕਰਕੇ ਉਹਨਾਂ ਤੋਂ ਡਿਸਕਸ ਕਰਨਾ ਪੈਂਦਾ ਹੈ ਕਿ ਉਹ ਕਿਵੇਂ ਦੀ ਹਾਲਾਤ ਤੋਂ ਬੀਤ ਰਹੇ ਨੇ ਕਿਵੇਂ ਜਿਹੀ ਬਿਮਾਰੀਆਂ ਲੱਗੀਆਂ ਹੋਈਆਂ ਨੇ ਤੇ ਰੀਅਲ ਲਾਈਫ ਨੂੰ ਉਸਨੂੰ ਸਾਨੂੰ ਹੈਂਡਲ ਕਰਨਾ ਪੈਂਦਾ ਹੈ ਜਿਹਦੇ ਕਰਕੇ ਬਹੁਤ ਮੈਂਟਲ ਤੇ ਫਿਜ਼ਕਲ ਸਟੈਮੀਨਾ ਵਗੈਰਾ ਲੱਗਦਾ ਸਾਡਾ ਨਾ ਤੇ ਫਿਜ਼ੀਕਲੀ ਔਰ ਮੈਂਟਲੀ ਸਾਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ। ਇਹ ਬਿਜ਼ੀ ਲਾਈਫ ਚੱਲ ਰਹੀ ਹੈ ਸਭ ਤੋਂ ਇੰਪੋਰਟੈਂਟ ਰੋਲ ਸਾਡੀ ਫੈਮਲੀ ਅਦਾ ਕਰਦੀ ਹੈ ਫੈਮਲੀ ਦੇ ਘਰ ਕਿ ਸਾਨੂੰ ਇਮੋਸ਼ਨਲ ਸਪੋਰਟ ਮਿਲਦਾ ਹੈ ਜਿਹਦੇ ਕਰਕੇ ਅਸੀਂ ਸਾਡਾ ਮੈਂਟਲ ਮੈਂਟਲੀ ਅਸੀਂ ਠੀਕ ਰਹਿੰਦੇ ਹਾਂ ਤੇ ਫਿਰ ਇਗਜ਼ਾਮ ਦਾ ਪ੍ਰੈਸ਼ਰ ਵੀ ਇਨਾ ਹੁੰਦਾ ਜਿਦੇ ਕੇ ਸਮਝ ਨੀ ਆਉਂਦਾ ਕੀ ਕਰੀਏ ਫੇਰ ਫੈਮਿਲੀ ਸਾਨੂੰ ਦੀਬੇਟ ਵਗੈਰਾ ਸਾਨੂੰ ਉਮੀਦ ਦਿੰਦੀ ਹੈ ਕੁਛ ਕਰ ਪਾਵਾਂਗੇ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ ਤੁਹਾਡੀ ਫੈਮਲੀ ਚ ਕੀ ਕੌਣ ਕੌਣ ਹੈਗਾ ਉਹ ਤੁਹਾਨੂੰ ਸਪੋਰਟ ਕਰਦੇ ਹੈ ਕਿ ਨਹੀਂ
ਅਰਾਉਡ ਦਸ ਜਾਣੇ ਹਾਂ ਜੀ ਜਿਨ੍ਹਾਂ ਵਿੱਚ ਮੇਰੇ ਮਾਤਾ ਪਿਤਾ ਤਾਇਆ ਜੀ ਤਾਇ ਤ ਤਾਈ ਜੀ ਮੇਰੇ ਦਾਦਾ ਦਾਦੀ ਦੋ ਭੈਣਾਂ ਤੇ ਇੱਕ ਛੋਟਾ ਭਰਾ ਹੈ ਆਹ ਮੇਰੇ ਮੇਰਾ ਘਰ ਘਰ ਦੇ ਵਿੱਚ ਹੈ ਤੁਹਾਨੂੰ ਖਾਣ ਦੇ ਵਿੱਚ ਕੀ ਕੀ ਪਸੰਦ ਹੈ?
ਮੈਨੂੰ ਖਾਣ ਦੇ ਵਿੱਚ ਸਭ ਤੋਂ ਜ਼ਿਆਦਾ ਛੋਲੇ ਭਟਰੇ ਪਸੰਦ ਹੈ। ਕਿਉਂਕਿ ਪੰਜਾਬੀਆਂ ਦੀ ਤਾਂ ਮੈਨੂੰ ਜਰਲੀਅਨ ਹੀ ਪਸੰਦ ਹੁੰਦੀ ਹੈ ਤੇ ਮੈਨੂੰ ਮੇ ਮਿੱਠਾ ਖਾਣਾ ਵੀ ਬਹੁਤ ਪਸੰਦ ਹੈ ਜਿਵੇਂ ਜਲੇਬੀਆਂ ਰਸਮ ਮਲਾਈ, ਗੁਲਾਬ ਜਾਮੁਨ ਤੇ ਅੱਜ ਕੱਲ੍ਹ ਨਵੇਂ ਚੱਲੇ ਆ ਬਫਲ
ਕੰਮ ਵੀ ਕਰਦੇ ਹੋ ਕਿ ਸਿਰਫ ਪੜ੍ਹਾਈ ਹੀ ਕਰਦੇ ਹੋ
ਨਹੀਂ ਮੈਂ ਹਜੇ ਤਾਂ ਇੱਕ ਸਟੂਡੈਂਟ ਹੀ ਹੈਗੀ ਹਾਂ, ਪਰ ਅਗਲੇ ਸਾਲ ਸੋਚ ਰਹੀ ਹਾਂ ਕਿ ਕਿਤੇ ਪੋਸਟਿੰਗ ਵਗੈਰਾ, ਕਿਤੇ ਇੰਟਰਨਸ਼ਿਪ ਵਗੈਰਾ ਕਰ ਲਾ ਜਿਹਦੇ ਕਰਕੇ ਥੋੜ੍ਹੀ ਜਿਹੀ ਸਾਡੀ ਨੌਲੇਜ ਵਧੇਗੀ। ਤੇ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ?
ਮੈਂ ਇਸ ਵੇਲੇ ਜ਼ਿਆਦਾਤਰ ਕੁਛ ਨਹੀਂ ਕਰ ਰਿਹਾ ਹਾਂ, ਸ਼ਾਮ ਨੂੰ ਕਦੀ ਕਦੀ ਆਪਣੇ ਦੋਸਤਾਂ ਦੇ ਨਾਲ ਉਹਨਾਂ ਦੀ ਹੈਲਪ ਕਰ ਦਿੰਦਾ ਹਾਂ, ਪਰ ਉਹ ਤੋਂ ਇਲਾਵਾ ਮੈਂ ਹੋਰ ਕੋਈ ਕੰਮ ਨਹੀਂ ਕਰ ਰਿਹਾ, ਮੈਂ ਜਿੰਮ ਜਾਂਦਾ ਹਾਂ ਤਾਂ ਕਿ ਮੇਰਾ ਸਰੀਰ ਤੰਦਰੁਸਤ ਰਹੇ। ਉਸ ਤੋਂ ਇਲਾਵਾ ਮੇਰਾ ਉਸ ਤੋਂ ਇਲਾਵਾ ਮੈਂ ਘਰਦਿਆਂ ਦੀ ਵੀ ਸਹਾਇਤਾ ਕਰਦਾ ਹਾਂ, ਘਰ ਦੇ ਕੰਮ ਦੇ ਵਿੱਚ ਵੀ ਹੱਥ ਬਟਾਉਂਦਾ ਹਾਂ, ਜਿਹਦੇ ਵਿੱਚ ਮੈਂ ਖਾਣਾ ਬਣਾਉਣ ਦੇ ਵਿੱਚ ਮਦਦ ਕਰਦਾ ਹਾਂ, ਅਤੇ ਉਸ ਤੋਂ ਇਲਾਵਾ ਮੇਰੇ ਘਰ ਦੇ ਵੀ ਕਾਫੀ ਸਪੋਰਟਿਵ ਨੇ ਉਹ ਮੇਰੀ ਕਾਫੀ ਸਹਾਇਤਾ ਕਰਦੇ ਹਨ ਜਿਹੜਾ ਵੀ ਮੈਂ ਕੰਮ-ਕੰਮ ਜਾਂ ਫਿਰ ਕੋਈ ਚੀਜ਼ ਮੰਗਾਂ ਮੈਨੂੰ ਮਿਲ ਜਾਂਦੀ ਹੈ, ਮੈਂ ਉਸ ਤੋਂ ਇਲਾਵਾ ਓਨਲਾਈਨ ਕੋਰਸਿਸ ਵੀ ਕਾਫੀ ਸਾਰੇ ਕਰ ਰਿਹਾ ਹਾਂ। ਜਿਹਦੇ ਵਿੱਚ ਮੈਂ ਔਨਲਾਈਨ ਪੜ੍ਹਾਉਦਾ ਵੀ ਹਾਂ, ਅਤੇ ਔਨਲਾਈਨ ਕੋਡਿੰਗ ਵਗੈਰਾ ਸਿੱਖ ਰਿਹਾ ਹਾਂ, ਉਸ ਤੋਂ ਇਲਾਵਾ ਮੈਂ ਔਨਲਾਈਨ ਏ ਆਈ ਦੇ ਬਾਰੇ ਵੀ ਸਿੱਖ ਰਿਹਾ ਹਾਂ ਏ ਆਈ ਤੋਂ ਇਲਾਵਾ ਮੈਂ ਔਨਲਾਈਨ ਆਰਟੀਫਿਸ਼ਲ ਅ ਆਰਟੀਫਿਸ਼ੀਅਲ ਮਸ਼ੀਨ ਲਰਨਿੰਗ ਅਤੇ ਉਹਦੇ ਵਿੱਚ ਕੰਪਿਊਟਰ ਦੇ ਹਾਰਡਵੇਅਰ ਬਾਰੇ ਸਿੱਖ ਰਿਹਾ ਹਾਂ।
ਅੱਛਾ ਮੈਨੂੰ ਇਹ ਦੱਸੋ ਤੁਸੀਂ ਇੰਡੀਆ ਤੋਂ ਕਿਹੜੇ ਰੀਜ਼ਨ ਤੋਂ ਆਉਂਦੇ ਹੋ? ਕਿਹੜਾ ਕਲਚਰ ਫੋਲੋ ਕਰਦੇ ਹੋ ਆਪਣੇ ਕਲਚਰ ਬਾਰੇ ਕੁਛ ਦੱਸੋ?
ਮੈਂ ਇੰਡੀਆ ਦੇ ਉੱਪਰੀ ਭਾਗ ਵਿੱਚ ਰਹਿੰਦਾ ਹਾਂ ਜੋ ਕਿ ਪੰਜਾਬ ਹੈ। ਪੰਜਾਬ ਦੇ ਵਿੱਚ ਮੌਸਮ ਇਸ ਵੇਲੇ ਕਾਫ਼ੀ ਸਹੀ ਹੈ, ਪਹਿਲਾਂ ਆਖਰੀ ਦੇ ਇੱਕ ਦੋ ਹਫ਼ਤਿਆਂ ਦੇ ਵਿੱਚ ਗਰਮੀ ਕਾਫ਼ੀ ਜ਼ਿਆਦਾ ਵੱਧ ਗਈ ਸੀ ਪਰ ਹੁਣ ਮੌਸਮ ਥੋੜਾ ਠੀਕ ਹੋ ਰਿਹਾ ਹੈ ਤੇ ਹਜੇ ਖ਼ਬਰਾਂ ਵਿੱਚ ਵੀ ਇਹ ਆ ਰਿਹਾ ਹੈ ਕਿ ਆਉਣ ਵਾਲੇ ਦੋ ਤਿੰਨ ਹਫ਼ਤਿਆਂ ਦੇ ਵਿੱਚ ਕਾਫ਼ੀ ਬਾਰਿਸ਼ ਪੈਣ ਵਾਲੀ ਹੈ ਅਰਾਊਂਡ ਅਹ ਛੱਬੀ ਸੌ ਕਿਲੋਮੀਟਰ ਲੰਬਾ ਕਲਾਊਡ ਹਿਮਾਲਿਆ ਤੋਂ ਪੰਜਾਬ ਦੀ ਤਰਫ ਆ ਰਿਹਾ ਹੈ, ਤੇ ਉੱਤਰੀ ਭਾਗ ਵਾਲੇ ਜਿਵੇਂ ਪੰਜਾਬ ਜੰਮੂ ਤੇ ਹਰਿਆਣਾ ਨੂੰ ਕਵਰ ਕਰੇਗਾ, ਜਿਹਦੇ ਕਰਕੇ ਇੱਕ ਤੋਂ ਦੋ ਹਫਤਿਆਂ ਤੱਕ ਬਾਰਿਸ਼ ਰਹੇਗੀ ਤੇ ਕਾਫ਼ੀ ਭਾਰੀ ਬਾਰਿਸ਼ ਹੋ ਸਕਦੀ ਹੈ, ਪੰਜਾਬ ਦਾ ਮੌਸਮ ਹੁਣ ਸਹੀ ਹੋਣ ਵਾਲਾ ਹੈ ਤੇ ਹਜੇ ਅੱਜ ਇਕੱਤੀ ਤਰੀਕ ਹੈ ਜਿਹਦਾ ਮਤਲਬ ਕੱਲ ਨਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ, ਅਸੀਂ ਬਹੁਤ ਖੁਸ਼ ਹੈਗੇ ਹਾਂ ਕਿ ਕੱਲ੍ਹ ਇੱਕ ਨਵਾਂ ਮਹੀਨਾ ਸ਼ੁਰੂ ਹੋਏਗਾ ਮੇਰੇ ਪੇਪਰ ਵੀ ਖਤਮ ਹੋ ਗਏ ਹਨ। ਮੈਂ ਪਿਛਲੇ ਚਾਰ ਦਿਨਾਂ ਤੋਂ ਘਰੇ ਆਰਾਮ ਨਾਲ ਆਪਣੀ ਬੈਠਾ ਓਨਲਾਈਨ ਪੜ੍ਹਾਈ ਕਰਦਾ ਪਿਆ ਹਾਂ, ਤੇ ਮੈਨੂੰ ਇਹ ਕਰਨ ਵਿੱਚ ਕਾਫ਼ੀ ਮਜ਼ਾ ਆ ਰਿਹਾ ਹੈ। ਤੁਹਾਡਾ ਕਾਲਜ ਲੱਗ ਰਿਹਾ ਹੈ?
ਨਹੀਂ ਮੇਰੀ ਕਾਲਜ ਦੀਆਂ ਛੁੱਟੀਆਂ ਛੁੱਟੀਆਂ ਪਈਆਂ ਹੋਈ ਹੈ ਗਰਮੀਆਂ ਦੀਆਂ ਛੁੱਟੀਆਂ ਪਈਆਂ ਹੋ ਜਿਹਦੇ ਕਰਕੇ ਮੈਂ ਵੀ ਘਰ ਬੈਠੀ ਹਾਂ ਮੇਰੀ ਪੰਦਰਾਂ ਜੂਨ ਤੱਕ ਛੁੱਟੀਆਂ ਹੈਗੀਆਂ ਪਰ ਅਸੀਂ ਸੋਚ ਰਹੇ ਹਾਂ ਕਿ ਪੰਦਰਾਂ ਜੂਨ ਤੋਂ ਵੀ ਅੱਗੇ ਛੁੱਟੀਆਂ ਕਰ ਰਹੇ ਹੈ ਤਾਂ ਕਿ ਸਾਡੀ ਛੁੱਟੀਆਂ ਵੱਧ ਜਾਣ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਕਾਲਜ ਜਾਣ ਦਾ ਮਨ ਨਹੀਂ ਕਰਦਾ ਅਸੀਂ ਵੀ ਨੋੌਰਥ ਇੰਡੀਆ ਵਾਲੇ ਰੀਜਨ ਵਿੱਚ ਹੀ ਰਹਿੰਦੇ ਹਾਂ ਸਾਡੇ ਇੱਥੇ ਵੀ ਗਰਮੀ ਬਹੁਤ ਪੈ ਰਹੀ ਹੈ ਤੇ ਇੱਥੇ ਦੇ ਫੂਡ ਕਲਚਰ ਵੀ ਬੜੇ ਯੂਨੀਕ ਹੈਗੇ ਉੱਥੇ ਪਰਾਂਠੇ, ਰਾਜਮਾਂ ਚਾਵਲ, ਛੋਲੇ ਭਟੂਰੇ ਇਹ ਖਾਣ ਪੀਣ ਵਿੱਚ ਸਭ ਤੋਂ ਜ਼ਿਆਦਾ ਫੇਮਸ ਅ ਮਸ਼ਹੂਰ ਇਹ ਚੀਜ਼ਾਂ ਹੈਗੀਆਂ। ਪਰ ਮੈਨੂੰ ਸਾਊਥ ਇੰਡੀਅਨ ਹ ਦੇ ਵਿੱਚ ਮਿਲ ਸਾਊਥ ਇੰਡੀਆ ਵਿੱਚ ਮਿਲਣ ਵਾਲੀਆਂ ਚੀਜ਼ਾਂ ਵੀ ਬੜੀ ਪਸੰਦ ਹੈ ਖਾਣ ਚ ਜਿਵੇਂ ਦੋ ਸਾਈਡ ਦੀ ਸਾਂਭਰ ਬ ਬਹੁਤ ਮਸ਼ਹੂਰ ਚੀਜ਼ਾਂ ਉੱਥੇ ਵੀ ਮਿਲਦੀਆਂ ਨੇ, ਪਰ ਉੱਧਰ ਜਾਣ ਦਾ ਵੀ ਬੜਾ ਮਨ ਕਰਦਾ ਹੈ ਮੇਰਾ। ਚ ਗੁਜਰਾਤ ਦਾ ਢੋਕਲਾ, ਰਾਜ ਰਾਜਸਥਾਨ ਦੀ ਦਾਲ -ਬਾਟੀ ਵੀ ਕਾਫ਼ੀ ਫੇਮਸ ਹੈ। ਤੁਸੀਂ ਦੱਸੋ?
ਕੀ ਤੁਹਾਨੂੰ ਘੁੰਮਣਾ ਪਸੰਦ ਹੈ? ਮੈਨੂੰ ਘੁੰਮਣਾ ਕਾਫ਼ੀ ਪਸੰਦ ਹੈ। ਤੇ ਮੈਂ ਕਾਫ਼ੀ ਜਗ੍ਹਾ ਘੁੰਮਦਾ ਰਹਿੰਦਾ ਹਾਂ, ਹਜੇ ਮੈਂ ਆਖਰੀ ਦੇ ਕੁਝ ਦਿਨਾਂ ਦੇ ਵਿੱਚ ਚਾਰ ਦਿਨ ਦੀ ਟ੍ਰਿਪ ਲਗਾ ਕੇ ਆਇਆ ਸੀ ਜੰਮੂ ਦੇ ਵਿੱਚ ਜਿਹਦੇ ਵਿੱਚ ਮੈਨੂੰ ਕਾਫ਼ੀ ਮਜ਼ਾ ਆਇਆ ਮੈਂ ਕਾਫ਼ੀ ਜਗ੍ਹਾ ਨਵੀਆਂ ਦੇਖੀਆਂ ਅਤੇ ਕਾਫ਼ੀ ਇੰਜੋਏ ਕੀਤਾ ਮੈਂ ਆਪਣੇ ਦੋਸਤਾਂ ਦੇ ਨਾਲ ਟਰਿਪ ਗਿਆ ਸੀਗਾ ਅਤੇ ਉੱਥੇ ਮੇਰਾ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਵਧੀਆ ਇੰਜੋਏਮੈਂਟ ਹੋਇਆ, ਅਤੇ ਸਾਨੂੰ ਉੱਥੇ ਬਹੁਤ ਹੀ ਆਨੰਦ ਪ੍ਰਾਪਤ ਹੋਇਆ। ਤੁਹਾਨੂੰ ਵੀ ਇੱਥੇ ਘੁੰਮਣ ਜਾਣਾ ਚਾਹੀਦਾ ਹੈ ਤੇ ਉੱਥੇ ਘੁੰਮਣ ਦੇ ਨਾਲ ਤੁਹਾਨੂੰ ਬਾਹਰ ਦੀ ਦੁਨੀਆਂ ਬਾਰੇ ਪਤਾ ਲੱਗੇਗਾ ਜੇ ਤੁਹਾਨੂੰ ਦੁਨੀਆਂ ਬਾਰੇ ਪਤਾ ਕਰਨਾ ਹੈ ਤਾਂ ਘੁੰਮਣ ਤੋਂ ਚੰਗਾ ਹੋਰ ਕੁਛ ਨਹੀਂ ਹੈ, ਤੁਹਾਨੂੰ ਕਿਤੇ ਘੁੰਮਣਾ ਪਸੰਦ ਹੈ?
ਹਾਂ ਮੈਨੂੰ ਘੁੰਮਣਾ ਬਹੁਤ ਪਸੰਦ ਹੈ, ਟਰੈਵਲਿੰਗ ਕਰਨਾ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ, ਮੈਂ ਇੱਕ ਮੈਡੀਕਲ ਸਟੂਡੈਂਟ ਹਾਂ ਜਿਹਦੇ ਕਰਕੇ ਮੈਨੂੰ ਵਰਕਲੋਡ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਹਦੇ ਕਰਕੇ ਘੁੰਮਣਾ ਹੀ ਇਕ ਐਵੇਂ ਜਿਹਾ ਸਾਧਨ ਹੀ ਹੈ ਜਿਹਦੇ ਕਰਕੇ ਅਸੀਂ ਖੁਸ਼ ਰਹਿ ਸਕਦੇ ਹਾਂ, ਤੇ ਫਰੈਸ਼ ਹੋ ਸਕ ਟਰੈਵਲ ਘੁੰਮਣਾ ਸਾਡੇ ਸਟਰੈਸ ਲੈਵਲ ਨੂੰ ਵੀ ਘੱਟ ਕਰਦਾ ਅਤੇ ਸਾਨੂੰ ਨਵੇਂ- ਨਵੇਂ ਐਕਸਪੀਰੀਅੰਸ ਵੀ ਦਿੰਦਾ ਜਿਹਦੇ ਕਰਕੇ ਤੇ ਅਸੀਂ ਲਾਈਫ ਵਿੱਚ ਬਹੁਤ ਕੁਛ ਸਿੱਖ ਦੇ ਹਾ ਅਹ ਮੈਨੂੰ ਮੈਨੂੰ ਕਾਫ਼ੀ ਜਗ੍ਹਾ ਤੇ ਘੁੰਮਣ ਦਾ ਬਚਪਨ ਤੋਂ ਹੀ ਸ਼ੌਂਕ ਰਿਹਾ ਹੈ ਮੈਂ ਬਚਪਨ ਵਿੱਚ ਕਾਫੀ ਜਗ੍ਹਾ ਤੇ ਘੁੰਮਣੀ ਆ ਜਿਵੇਂ ਹੈਲੌ ਜੀ